ਹੈਲੋ, ਹਾਂਜੀ।
ਸਤ ਸ਼੍ਰੀ ਕਾਲ ਜੀ।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
ਵਧੀਆ ਜੀ।
ਹੋਰ, ਕੀ ਕਰ ਰਏ ਸੀ?
ਕੁਛ ਨੀ।
ਉਹ ਤੁਹਾਡੀ ਕੋਲ ਆਈ ਦੀ ਸੀ ਮੈਂ ਕਿਆ ਚਲੋ ਤੁਆਨੂੰ ਕੋਲ ਕਰ ਲਾ।
ਅੱਛਾ।
ਹੋਰ ਦ
ਤੁਸੀਂ ਕੀ ਕਰਦੇ ਪਏ ਓ
ਕੁਛ ਨੀ ਬਸ ਬੈਠੇ ਸੀ ਨੀ ਬਸ ਫੋਮਸ ਵਗੈਰਾ ਦੇਖ ਰਹੇ ਸੀ
ਬਿਲਕੁਲ
ਹਾਂਜੀ ਹੋਰ ਤੁਹਾਡੇ ਵੇਕੇਸ਼ਨਸ ਤੁਹਾਡੀ ਖਤਮ ਹੋ ਗਈਆਂ
ਹੋਰ ਖਾਣਾ ਖੂਣਾ ਖਾ ਲਿਆ
ਹਾਂਜੀ ਹਾਂਜੀ ਖਾ ਲਿਆ ਜੀ ਤੁਸੀਂ ਖਾ ਲਿਆ ਆਪਣਾ ਬ੍ਰੇਕਫਾਸਟ ਵਗੈਰਾ ਕਰ ਲਿਆ
ਹਮ
ਬ੍ਰੇਕਫਾਸਟ ਵਗੈਰਾ ਕਰ ਲਿਆ ਤੁਸੀਂ
ਹਾਂਜੀ ਬਸ ਹੁਣੇ ਕੀਤਾ
ਠੀਕ ਹੈ ਜੀ ਮੈਂ ਪਲੈਨ ਬਣਾ ਰਿਹਾ ਸੀ ਘੁੰਮਣ ਜਾਣ ਦਾ ਮੈਂ ਕਿਹਾ ਤੁਸੀਂ ਗਏ ਸੀ ਪਿੱਛੇ ਤੁਸੀਂ ਦੱਸ ਦਿਉ ਤੁਸੀਂ ਕਿੱਥੇ ਗਏ ਸੀ ਘੁੰਮਨ ਵਗੈਰਾ
ਮੈਂ ਤਾਂ ਕਿਤੇ ਵੀ ਨੀ ਗਈ ਸੀ ਮੇਰਾ ਮਨ ਹੀ ਨੀ ਕਰਦਾ
ਹਾ ਹੁਨ ਠੀਕ ਏ ਅੱਛਾ
ਹਮ ਵੈਸੇ ਤੁਸੀਂ ਕਿੱਥੇ ਜਾਣਾ ਘੁੰਮਣ ਹੈਲੋ ਹੈਲੋ ਹੈਲੋ